ਹੈਲੋ।
ਸਤ ਸ਼੍ਰੀ
ਸਤਿ ਸ਼੍ਰੀ ਅਕਾਲ ਜੀ, ਹਾਂਜੀ ਸਤਿ ਸ਼੍ਰੀ ਅਕਾਲ, ਕੀ ਹਾਲ ਹੈ?
ਵਧੀਆ, ਵਧੀਆ।
ਵਧੀਆ ਵਧੀਆ ਤੁਸੀਂ ਦੱਸੋ, ਬਸ ਵਧੀਆ, ਹੋਰ ਕੀ ਕਰਦੇ?
ਬਸ ਕੁਛ ਨੀ, ਮੈਂ ਨਾ ਥੋੜੇ ਜਿਹੇ ਆਪਣੇ ਕੱਪੜੇ ਮੰਗਵਾਏ ਨੇ
ਕੱਪੜੇ ਮੰਗਵਾਏ ਨੇ, ਅੱਛਾ ਓਨਲਾਈਨ? ਹਾਂਜੀ- ਹਾਂਜੀ ਮੈਂ ਨਾ ਜ਼ਿਆਦਾਤਰ ਓਨਲਾਈਨ ਹੀ ਸ਼ੋਪ ਸ਼ੌਪਿੰਗ ਕਰਦੇ ਆ। ਹਾਂ, ਔਨਲਾਈਨ ਦੇ ਬੜੇ ਬੈਨੀਫਿਟਸ ਹੈਗੇ ਨੇ। ਬੰਦਾ ਐਕਸਚੇਂਜ ਕਰਾ ਲਾ, ਬੰਦਾ ਚੇਂਜ ਕਰਾ ਲੈਂਦਾ, ਕੋਈ ਹੈਜੀਟੇਸ਼ਨ ਨੀ ਹੁੰਦੀ, ਨਹੀਂ ਹਾਂਜੀ ਇਹ ਵੀ ਚੱਕਰ ਐ, ਬਟ
ਸਕੈਮ ਵੀ ਬਹੁਤ ਹੁੰਦੇ ਨੇ।
ਬਹੁਤ ਹੁੰਦੇ ਨੇ। ਹਾਂ, ਉਹ ਕਈ ਵਾਰ ਹੋ ਜਾਂਦਾ। ਕੀ ਪੈਸੇ ਆਉਂਦੇ ਨੀ ਆ, ਲਟਕੀ ਜਾਣਗੇ ਰਿਟਰਨ ਮਤਲਬ ਮਨੀ ਬੜੀ ਮੁਸ਼ਕਿਲ ਨਾਲ ਆਉਂਦੀ ਹੈ। ਐਪਸ ਚ' ਕੋਈ ਇਸ਼ੂ ਨਹੀਂ, ਜਿਵੇਂ ਕੋਈ ਪੇਜ ਵਗੈਰਾ ਹੁੰਦਾ ਨਾ, ਹਮ ਹਮ
ਅਲੱਗ ਤੋਂ ਸਾਈਡ ਆ ਜੇ, ਉਹਦੇ 'ਚ ਇਸ਼ੂ ਹੋ ਜਾਂਦਾ।
ਥਰੂ ਇਸ਼ੂ ਹੋ ਜਾਂਦਾ, ਅੱਛਾ। ਠੀਕ ਹੈ, ਕਿਉਂਕਿ ਮੇਰੇ ਨਾਲ ਨਾ ਸਕੈਮ ਹੋ ਚੁੱਕਿਆ ਹੈ। ਅੱਛਾ! ਕੀ ਚੀਜ਼ ਮੰਗਾਈ ਸੀ? ਮੈਂ ਨਾ ਡਰੈਸ ਮੰਗਵਾਈ ਸੀ ਤੇ ਉਹ ਕਹਿੰਦੇ ਕਿ ਸੀਓ ਡੀ ਨਹੀਂ ਹੁੰਦਾ। ਅੱਛਾ।
ਜੇ ਕਰਨਾ,
ਜੇ ਕਰਨਾ ਤੁਸੀ, ਓਨਲਾਈਨ ਕਰਦੋ, ਹੂੰ ਹੂੰ
ਉਹਨਾਂ ਨੇ ਪੂਰਾ ਟਰੱਸਟ ਦਿਖਾਇਆ, ਸਕ੍ਰਰੀਨ ਸ਼ੋਟਸ ਦਿਖਾਏ, ਕਿ ਹਾਂਜੀ
ਕਿ ਹਾਂਜੀ, ਹੂੰ, ਓਨਲਾਈਨ ਪੇਮਟ ਰਸੀਵ ਵੀ ਕੱਪੜੇ ਆ ਜਾਂਦੇ ਏ, ਡਿਲੀਵਰੀ ਪੂਰੇ ਟਾਈਮ ਤੇ,
ਫੇਰ ਉਹਨਾਂ ਨੇ ਮੈਨੂੰ
ਫੇਰ ਉਹਨਾਂ ਨੇ ਮੈਨੂੰ ਬਾਅਦ ਚ ਬਲੋਕ ਹੀ ਕਰ ਦਾ, ਪੈਸੇਆਂ ਤੋਂ ਬਾਅਦ, ਅੱਛਾ।
ਹਾਂਜੀ।
ਠੀਕ ਏ ਹਾਂਜੀ। ਹਾਂਜੀ ਜਦੋਂ ਦੋਨੋ ਚੀਜ਼ਾਂ ਦੇ ਮੇਰੇ ਹਿਸਾਬ ਨਾਲ ਆਪਣੇ ਫਾਇਦੇ ਨੁਕਸਾਨ ਦੋਨੋ ਚੀਜ਼ਾਂ ਹੈਗੀਆਂ। ਔਫਲਾਈਨ ਓਨਲਾਈਨ ਦੇ ਵੀ, ਕੀ ਹਾਂਜੀ ਬਿਲ ਮਤਲਬ ਔਫਲਾਈਨ ਦੇ ਵਿੱਚ ਵੀ ਚਲੋ ਉਹ ਔਫਲਾਈਨ ਵੀ ਠੀਕ ਲੱਗਦੀ ਏ, ਸ਼ੋਪਿੰਗ ਕਰਨੀ, ਜਾਓ ਸ਼ੋਪ ਤੇ, ਕਈ ਚੀਜ਼ਾਂ ਦੇਖ ਕੇ ਬੰਦਾ ਲੈਂਦਾ ਏ, ਸਟਫ ਨੂੰ ਫੀਲ ਕਰੋ। ਹੱਥਾਂ ਨਾਲ ਫੇਰ ਚੀਜ਼ ਬੰਦਾ ਚੁੱਕਦਾ, ਉਹ ਮ ਓਨਲਾਈਨ ਥੋੜਾ ਜੇਹਾ ਰਿਸਕ ਹੁੰਦਾ ਏ, ਕਿ ਫੈਬਰਿਕ ਕਿਸੇ ਵੇਲੇ ਹੁੰਦਾ ਮੰਗਾਓ ਕੁਛ, ਤੇ ਆ ਕੁਛ ਜਾਂਦਾ ਏ। ਉਹ ਤੇ ਹੈ ਲੇਕਿਨ ਨਾ, ਜੇਵੇਂ ਹੁਣ ਗਰਮੀ ਹੈ ਗੀ ਨਾ ਬਾਹਰ ਜਾਣ ਦਾ ਦਿਲ ਨੀ ਕਰਦਾ, ਹਾਂ ਏ ਏਹ ਵੀ ਏ। ਉਸ ਟਾਈਮ ਬੰਦਾ ਕਹੰਦਾ ਚੱਲ ਕਾਰ ਬੈਠੇ-ਬੈਠੇ ਜੇਹੜੀ ਚੀਜ਼ ਆਂਦੀ ਏ ਕਿ ਮਤਲਬ ਹਮੇਸ਼ਾ ਵੀ ਨਹੀਂ, ਕਿ ਚਲੋ ਕਦੀ ਓਨਲਾਈਨ ਮੰਗਾ ਲੇਆ। ਕਦੀ ਔਫਲਾਈਨ ਲ ਲੇਆ, ਹਾਂ ਹਾਂਜੀ। ਉਹ ਬਾਕੀ ਕੀ ਕਹਿੰਦੇ ਨੇ?
ਕਿ ਏਹ ਹੋ ਗੇਆ ਨਾ ਔਨਲਾਈਨ ਜੇਹੜਾ ਨਾ ਹੁਣ ਗਰੋਸਰੀ ਵਗੈਰਾ
ਵਗੈਰਾ ਅਸੀ ਓਨਲਾਈਨ ਮੰਗਵਾ ਸਕਦੇ ਆ, ਉਹਦੇ ਬੜੇ ਬੈਨੀਫਿਟ ਨੇ, ਹੂੰ। ਉਹ ਤੇ ਬੜਾ ਈ ਫਾਏਦਾ ਹੋ ਗੇਆ ਹਾਨ ਇੰਨੀ ਸੜੀ ਧੁੱਪੇ ਨੀ ਜਾਣਾ ਪੈਂਦਾ ਬੰਦੇ ਨੂੰ ਸਬਜ਼ੀ ਲੈਣ, ਫਰੂਟਸ ਲੈਣ ਯਾ ਕੁਛ ਕਿ ਚਲੋ ਕਾਰ ਬੈਠੇ-ਬੈਠੇ ਮੰਗਾਲੋ। ਹਾਂ ਫ ਮੈਂ, ਤੁਸੀਂ ਰਾਤੀ ਬਾਰਾਂ ਵਜੇ ਔਡਰ ਕਰੋਗੇ ਤਾਂ ਬਾਰਾਂ ਵਜੇ ਕਾਰ ਆਜੇ ਗਾ, ਹਾਂ। ਏਹ ਤੇ ਬੜਾ ਸੁੱਖ ਏਹ ਬੱਚੇ ਵੀ ਜਦੋਂ ਭੁੱਖ ਲੱਗਦੀ ਏ, ਹੁਣ ਕੁਝ ਹੂੰ, ਕੁੱਛ ਭੁੱਖ ਲੱਗੀ ਏ, ਹਾਨ ਰਾਤੀ ਬਰਾਤੀ ਕਦੀ ਵੀ ਉਹ ਜਦੋਂ ਮੰਗਾ ਕੇ ਖਾ ਲੇਹਾ। ਨਈ ਤੇ ਪੇਹਲੇ ਅਸੀਂ ਮਦਰਸ ਨੂੰ ਤੰਗ ਕਰਦੇ ਸੀ ਬੱਚੇ, ਕੁੱਛ ਬਣਾ ਕੇ ਲੇਆਓ, ਹੂੰ।
ਓਹੀ ਨਾ ਦੇ
ਓਹੀ ਨਾ ਦੇਖੋ ਹੁਣ ਕਿਸ ਟਾਈਮ ਅਸੀਂ ਜੇਵੇਂ ਜੋਬ ਆਲੀ ਮਦ ਰ ਹੈਗੀ ਏ, ਹੂੰ।
ਬੱਚੇ
ਬੱਚੇ ਓਨਲਾਈਨ ਈ ਕਰ ਦਿੰਦੇ ਔਡਰ, ਚਲੋ ਬੱਚਾ ਤੇ ਰੋਟੀ ਖਾ ਲੈਂਦਾ ਨਾ? ਹੂੰ ਏਹ ਜਿਨਾਂ ਦਾ ਬਿਜ਼ੀ ਸ਼ੇਡਿਊਲ ਏ ਉਹਨਾਂ ਦਾ ਬੌਹਤ ਜਾਦਾ ਬੈਨੀਫਿਟ ਏ। ਬਿਜ਼ੀ ਸ਼ੇਡਊਲ ਹਾਂਜੀ। ਦੇਖੋ ਹੁਣ ਜੇਵੇਂ ਆਜ ਕੱਲ੍ਹ ਨਾ ਕੁੱਛ ਮਤਲਬ ਉਸਨੇ ਕਾਰ ਈ ਕੰਮ ਓਪਨ ਕਰ ਲੇਆ ਏ ਫੂਡ ਵਗੈਰਾ ਦਾ, ਹੂੰ। ਹਾਂ ਜਮੈ ਉਹ ਜੇਵੇਂ ਕਿ ਹੁਣ ਕੋਈ ਫੂਡ ਐਪ ਵਗੈਰਾ ਹੈਗੀ ਏ, ਅਹ ਤੁਸੀਂ ਔ ਕਰਲੋ ਹਾਂ ਕਾਰ ਦੀ ਰੋਟੀ, ਹੂੰ। ਉਹ ਮੈਂ, ਏਹ ਦੇਖੀ ਸੀ, ਮੈਂ ਐਡ ਵੀ ਦੇਖੀ ਸੀ ਪਤਾ ਨੀ ਟੀ ਵੀ ਇੱਚ, ਕਿ ਏਹ ਲੋਕਾਂ ਨੇ ਕੰਮ ਸ਼ੁਰੂ ਕੀਤਾ ਏ, ਕਿ ਜਿਨਾਂ ਨੂੰ ਕਾਰ ਦਾ ਖਾਣਾ ਪਸੰਦ ਬਿਲਕੁਲ ਕਾਰ ਵਰਗੀ ਰੋਟੀ।
ਹਾਂਜੀ ਹਾਂ।
ਹਾਂਜੀ- ਹਾਂਜੀ ਮੈਂ ਆਪ ਇੱਕ- ਦੋ ਵਾਰ ਨਾ ਰੋਟੀ ਮੰਗਵਾਈ ਏ। ਅੱਛਾ ਰੋਟੀ ਬਿਲਕੁਲ ਐਵੇਂ ਮੰਮਾ ਜਿਵੇਂ ਬਣਾਉਂਦੇ ਨੇ ਉਵੇਂ ਹੀ ਰੋਟੀਆਂ ਆਈਆਂ ਨੇ। ਅੱਛਾ, ਅੱਛਾ ਐਕਸਪੀਰੀਅੰਸ ਰਿਹਾ ਤੁਹਾਡਾ ਹਨਾ। ਹਾਂਜੀ ਹਲੇ ਮੈਂ ਕਲ ਹੀ ਔਓਨਲਾਈਨ ਔਡਰਕੀਤੇ ਕੜੀ- ਚਾਵਲ ਅਛਾ।
ਤੇ ਉਹ
ਤੇ ਉਹ ਇੰਨੇ ਵਧੀਆ ਮੈਂ ਕਿਹਾ ਮੰਮਾ ਵਾਕਨ ਹੀ ਬਣੇ ਹੋਏ ਨੇ। ਹਾਂ ਸਹੀ ਗੱਲ ਬਿਨਾਂ ਮਿਹਨਤ ਤੋਂ ਮਿਲ ਗਈ ਚੀਜ਼ ਖਾਣ ਨੂੰ। ਉਹ ਵੀ ਮੰਮਾ ਦੇ ਹਥਾ ਦਾ ਬਨਿਆ, ਹੋਰ ਕੀ ਹਾ। ਆ ਨਾ ਟਾਈਮ ਹੋਵੇ ਉਸ ਟਾਇਮ ਔਨਲਾਈਨ ਸ਼ੋਪ ਔਫਫਲਾਈਨ ਸ਼ੋਪਿੰਗ ਹਾਂ। ਮਤਲਬ ਮੈਂਨੂੰ ਥੋੜਾ, ਅੱਜ ਕਲ ਦੇਖੋ ਹੂੰ
ਹਾਂਜੀ-ਹਾਂਜੀ।
ਹਾਂਜੀ- ਹਾਜੀ ਹਾਂ ਬੋਲੋ। ਮੈਂ ਕਿਹਾ ਮੈਨੂੰ ਥੋੜਾ ਔਨਲਾਈਨ ਸ਼ੋਪਿੰਗ ਦੀ ਮੈਨੂੰ ਥੋੜੀ ਹਡੀਟੇਸਨ ਹੈ। ਮੈਂ ਔਡਰ ਕਰਾਉਣਾ ਵੀ ਹੋਏਗਾ ਨਾ ਆਪਣੀ ਸਿਸਟਰ ਕੋਲੋਂ ਕਰਾਵਾਂਗੀ, ਬਈ ਤੂੰ ਦੇਖ। ਉਹ ਆਪਣੀ ਚੀਜ਼ ਮੰਗਏਗੀ ਨਾ ਉਹਨੇ ਦ ਉਹਨੇ ਹਮੇਸ਼ਾ ਦੋ ਮੰਗਾਣੀਆ ਕੋਈ ਸ਼ੇਡਜ਼ ਹੋ ਗਏ। ਫੈਬਰਿਕ ਮੰਗਾਇਆ ਉਹ ਆਪਣਾ- ਮੇਰਾ ਇਕੱਠਾ ਔਡਰ ਕਰ ਦੇਂਦੀ ਮੈਨੂੰ ਬੜੀ ਜ਼ਿਆਦਾ ਹੇ। ਮੈਨੂੰ ਮੈਂ ਮਤਲਬ ਔਫਲਈਨ ਸ਼ੋਪਿੰਗ ਕਰਕੇ ਜਿਆਦਾ ਮਤਲਬ ਠੀਕ ਹੈ ਕਿਆ ਬਣੀ ਜਾਓ, ਸ਼ੋਪ ਤੇ ਦੇਖੋ, ਜੋ ਪਸੰਦ ਆਇਆ ਲੈ ਲਿਆ। ਮੇਰਾ ਇਹ ਸਿਸਟਮ ਹੈ, ਔਰ ਮੇਰੀ ਸਿਸਟਰ ਉਹ ਜ਼ਿਆਦਾਤਰ ਕਰਦੀ ਆ ਔਨਲਾਈਨ ਐ। ਸ਼ਪਿੰਗ ਫੈਬਰਿਕ ਲੈ ਲੋ, ਆਪਣੇ- ਆਪਣੇ ਨਾ ਸ ਅਛਾ ਹੁੰਦਾ ਆ। ਮੈਨੂੰ ਫੈਬਰਿਕ
ਹਾਂਜੀ-ਹਾਂਜੀ।
ਹਾਂਜੀ-ਹਾਂਜੀ ਨਹੀਂ-ਨਹੀਂ ਬੋਲੋ ਤੁਸੀਂ ਬੋਲੋ। ਮੈਂ ਕਿਹਾ ਜਿਵੇਂ ਹੁਣ ਮੇਰੀ ਫਰੈਂਡ ਐ ਉਹ ਨਾ ਓਨਲਾਈਨ ਪੇ ਕਰਦੇ ਹੋਏ ਨਾ ਡਰਦੀ ਹੈ। ਹਾਂ ਤੇ ਜਿਨੀ ਮਰਜੀ ਸਟੈਪ ਹੋਵੇ ਨਾ ਉਹ ਮੈਨੂੰ ਕਹਿਗੀ ਕਿ ਕੀ ਤੂੰ ਕ ਹੂੰ ਤੁਸੀਂ ਯੂਜ ਟੂ ਹੋ ਗਏ ਹੋ ਗਏ ਨਾ, ਕਈ ਬੰਦਿਆਂ ਨੂੰ ਵੇਖਿਆ। ਹਾਂ ਮੇਰਾ ਖੁਦਾ ਐ ਸਿਸਟਮ ਹੈ। ਮੈਂ ਤੇ ਕਰਦੀ ਹੀ ਨੀ ਹੋਏਗੀ ਬਾਈ ਆਪਣੀ ਮੰਗਵਾਏਗੀ ਮੇਰੀ ਵੀ ਮੰਗਵਾ ਦੀ, ਛੁੱਟੀ।
ਤੇ ਚਲੋ
ਚਲੋ ਵਧੀਆ ਇੱਕ ਨਾ ਜਿਵੇਂ ਹੁਣ ਤੁਸੀਂ ਆਪਣੇ ਸਿਸਟਰ ਨੂੰ ਕਹਿੰਦੇ ਹੋ, ਤੇ ਚੁਇਸ ਹੋ ਜਾਦੀ ਹੈ, ਹਾਂ। ਐ ਤੇ ਹਾਂ ਉਹ ਪੁੱਛ ਲੈਂਦੀ ਆ, ਹੂੰ ਬੀਜੀ ਹੋ ਸਹੀ ਹੈ ਫੇਰ ਮੇ ਕਿਨੀ ਵਾਰ ਵੀ ਮੰਗਾਇਆ ਟਚ ਵੁਡ ਅੱਛਾ ਆਇਆ, ਬਿਊਟੀ ਪ੍ਰੋਡਕਟ ਅਛੇ ਹੀ ਆਏ ਨੇ। ਕਰੀਮ ਲੇ ਲੋ, ਹਾਂਜੀ ਕਿਉਂਕਿ ਬਊਟੀ ਵੀ ਬਹੁਤ ਨਾ ਮਤਲਬ ਕਿ ਬਹੁਤ ਐਪਸ ਵੀ ਆ ਗਏ ਨੇ, ਹੂੰ। ਇੱਕ ਵਾਰ ਹੋ ਗਿਆ ਸੀ। ਅਸੀਂ ਲਿਪਸ਼ੇਡ ਮੰਗਾਈਆਂ ਤੇ ਕਲਰ ਦੇਖਣ ਨ ਕੁਛ ਹੋਰ ਤੇ ਅਹ ਲਗਾਏ ਅਸੀਂ ਜਦੋਂ ਲਗਾਉਂਦੇ ਸੀ ਤੇ ਜਦੋਂ ਮਤਲਬ ਹਵਾ ਲੱਗਦੀ ਸੀ ਨਾ, ਤੇ ਲਿਪ ਚੇ ਡਾਰਕ ਹੋ ਜਾਂਦਾ ਸੀ। ਇਹ ਪਤਾ ਨੀ ਕੀ ਠਕ ਹਾਂ। ਤੇ ਉਹ, ਮੈਜਿਕ ਵਾਲੇ ਆਏ ਹੋਣੇ ਆ ਲਿਪਸਟਿਕ। ਹ ਪਤਾ ਨੀ ਹੈ, ਕਿ ਮੈਜਿਕ ਤਾਂ ਲਿਖਿਆ ਤਾਂ ਨਹੀਂ ਹੋਇਆ ਸੀ। ਹੁੰਦਾ ਮੈਜਿਕ ਹੀ ਪਿਆ ਸੀ। ਲਗਾਈ ਹੈ ਕੁਝ ਹੋਰ, ਤੇ ਆਏ ਕੁਝ ਹੋਰ, ਕਲਰ ਕਿ ਜੋ ਮੰਗਵਾਆ, ਹਮ ਇੱਕ ਛੋਟੀ ਲਿਪਸਟਿੰਕਸ ਆਉਂਦੀਆਂ ਸੀ, ਉਹ ਹੁੰਦੀ, ਪਿੰਕ ਕਲਰ, ਗ੍ਰਲੀਨ ਦੀ ਕਲਰ ਦੀ ਹੁੰਦੀ ਸੀ। ਹਾਂ, ਉਹਦਾ ਸੀ ਆਹੋ ਛੋਟੇ ਛੁੰਦੇਸੀਂ ਬੜੀ ਲਗਾਈ ਉਹ, ਗਰੀਰ ਰ ਵੀ ਹ ਗ੍ਰੀਨ ਕਲਰ ਦੀ, ਪਿੰਕ- ਪਿੰਕ ਸ਼ੇਡ ਆਉਂਦਾ ਸੀ ਉਹ ਤੇ ਚਲੋ ਹੁੰਦੀ ਹੈ ਸੀ ਨਾ, ਹੁਣ ਅਸੀਂ ਮੰਗਾਏ ਸੀ, ਕਿਸੀ ਨਾ ਐਪ, ਐਪ ਦਾ ਵੀ ਫਰਕ ਹੁੰਦਾ ਕੋਈ ਐਪ ਦਿੰਦੀ ਹੈ, ਰਿਜਨਲ ਹੁੰਦਾ ਪ੍ਰੋਡਕਟ, ਵਾਕਈ 'ਚ ਹੀ ਕਈ ਨਾ, ਥੋੜਾ ਕਰ ਜਾਂਦੇ ਨੇ, ਕੰਮ ਖਰਾਬ ਕਰ ਜਾਂਦੇ, ਕੋਈ- ਕੋਈ ਐਪ ਨਾ। ਫਿਰ ਅਸੀਂ ਉਸ ਐਪ ਤੋਂ ਦੁਬਾਰਾ ਮੰਗਾਇਆ ਹੀ ਨਹੀਂ ਹਾਂਜੀ, ਹਾਂਜੀ, ਉਹੀ ਨਾ, ਥੋੜਾ ਜਿਹਾ ਇਕ ਇੰਟਰਸਟ ਥੋੜਾ ਹੋ ਜਾਂਦਾ ਨਾ। ਹਮ
ਜਿਵੇਂ ਤੁਸੀਂ
ਜਿਵੇਂ ਤੁਸੀਂ ਦੁਕਾਨ ਤੋਂ ਵੀ ਸ਼ੋਪਿੰਗ ਕਰੋਗੇ ਨਾ ਕੋਈ ਸਮਾਨ ਖ਼ਰਾਬ ਨਿਕਲੇਗਾ, ਹਮ ਤੇ ਰ, ਉਹ ਨਹੀਂ ਮੰਨੇਗਾ ਤੇ ਤੁਸੀਂ ਉਹ ਦੁਕਾਨ ਤੇ ਦੁਬਾਰਾ ਨੀ ਜਾਓਗੇ, ਬਿਲਕੁਲ ਵੀ ਨੀ ਸਹੀ ਗੱਲ, ਅਗਰ ਅਸੀਂ ਸਹੀ ਹਾਂ ਤੇ ਹਾਂ ਬਈ ਨਹੀਂ ਮੰਨ ਰਿਹਾ ਬੰਦਾ, ਤੇ ਫਿਰ ਨੀ ਮਨ ਕਰਦਾ, ਹਾਂਜੀ, ਦੁਕਾਨਦਾਰ ਉਹਨੂੰ ਨਾ ਟਰਸਟ ਸੋ, ਆ ਜਾਂਦੇ ਨੇ, ਹਮ ਮੈਂ ਕਈ, ਕਈਆਂ ਦੀ ਨਾ ਆਦਤ ਹੁੰਦੀ, ਚੱਲ ਚੀਜ਼ ਨਿਕਲ ਰਹੀ ਹੈ, ਨਿਕਾਲ ਇਹਨੂੰ ਫਿਲਹਾਲ ਤੇ ਨਿਕਾਲ ਜਦੋਂ ਆਏਗੀ ਦੇਖਾਂਗੇ। ਕਈਆਂ ਦਾ ਇਹ ਸਿਸਟਮ ਹੁੰਦਾ ਮ ਹੁਣ ਦੇਖੋ ਮੈਂ ਨਾ ਹ ਬਲੂ ਬੇਰੀ ਓਡਰ ਕੀਤੀਆਂ ਨੇੇ ਤੇ ਉਹਦੇ ਚ ਤੇ ਨਾ ਉਹ ਸਿੰਗਲ ਜਿਵੇਂ, ਉਹ ਗ੍ਰੇਬਸ ਨੀ ਆਉਂਦੇ ਅਲੱਗ- ਅਲੱਗ ਕੁੱਛ ਜਿਹਾ ਬਣਿਆ ਦਾ, ਹਮ- ਹਮ
ਉਹ ਵੀ
ਓ ਵੀ, ਉਹਦੇ ਫੋਟੋ ਸੀ, ਜਦੋਂ ਮੰਗਵਾਇਆ ਉਹ ਸਿੰਗਲ- ਸਿੰਗਲ ਪੀਸ ਅੱਛਾ
ਮਤਲਬ ਅਸੀ
ਮਤਲਸੀ ਕੀ ਬਲੂ ਬੇਰੀ ਨਾ ਛੋਟੇ ਛੋਟ ਪੀਸ ਹੋਂਗੀ ਓਵੇਂ ਹੀ ਆਏਂਗੇ ਬਬਲਸ ਬਣੇ ਦੇ, ਹਾਂ- ਹਾਂ
ਪਰ ਆਇਓ
ਪਰ ਆਏ ਉਹ ਦੂਸਰਿਆਂ ਅਲੱਗ, ਆ ਬਸ, ਉਹ ਬੰਦਾ। ਕੀ ਉਹਨਾਂ ਨੇ, ਉਹਦੇ 'ਚ ਪੈਕ ਕੀਤੇ ਹੁੰਦੇ ਨੇ ਨਾ ਬੋਕਸ ਵਿੱਚ, ਟ੍ਰਾਂਸਪੇਰੈਂਟ ਬੋਕਸ ਬੋਕਸ 'ਚ ਪੈਕ ਕਰ, ਹਾਂਜੀ ਹਾਂ
ਇਸ ਕਰਕੇ
ਇਸ ਕਰਕੇ, ਹੋ ਜਾਂਦਾ ਆ ਇਹ, ਇਹ ਖਾਣ- ਪੀਣ ਵਾਲੀ ਚੀਜ਼ ਤੇ ਬੰਦਾ ਕਹੇ ਵੀ ਕਿ ਹਾਂਜੀ, ਉਹੀ ਨਾ ਬੰਦਾ ਕੀ ਕਏ, ਕਿਉਂਕਿ ਬਲਊਬੇਰੀਜ਼ ਨਾ ਦੋ ਵਿੱਚ ਆਉਂਦੀਆਂ ਹੈ। ਇੱਕ ਸਿੰਗਲ ਪੀਸ 'ਚ ਹੀ ਆਉਂਦਾ, ਔਰ ਇਕ ਨਾ ਬਬਲਸ ਡਿਜ਼ਾਇਨ 'ਚ ਹੀ ਆਉਦਾ ਹੈ। ਜਿਵੇਂ ਬੰਚ ਜ ਬਣਿਆ ਤੈਨੂੰ ਰੋਂਗ ਅੱਛਾ, ਠੀ ਉਹ ਐ ਜਾਆ ਮਤਲਬ ਸਾਨੂੰ ਨਾ ਬੈਨੀਫਿਟਜ਼ ਵੀ ਹੈਗੇ ਔਰ ਸਾਈਡ ਇਫੈਕਟ ਵੀ ਹੈਗੇ ਨੇ ਆਨਲਾਈਨ ਨਹੀਂ ਸ਼ੋਪਿੰਗ ਤੇ ਹਾਂ ਚਲੋ ਠੀਕ ਹੈ। ਮਿਲਦੇ ਆਂ ਫਿਰ ਕਰਦੇ ਆ ਗੱਲ ਚਲੋ ਠੀਕ ਹੈ ਓਕੇ ਓਕੇ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ